ਮਾਸੀ ਸਤਿ ਸ੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ
ਹੋਰ ਸੁਣਾਓ ਕਿ ਹਾਲ ਠੀਕ ਉ
ਬਸ ਹਾਂਜੀ ਮੇਰੇ ਤੇ ਵਧੀਆ ਤੁਸੀਂ ਦੱਸੋ ਤੁਸੀ ਠੀਕ ਹੋ
ਹਾਂਜੀ ਹਾਂਜੀ ਮੈਂ ਵੀ ਠੀਕ ਠਾਕ ਹੋਰ ਕੀ ਹੋ ਰਿਹਾ ਅੱਜ ਕੱਲ ਅੱਜ ਕੱਲ ਤੇ ਘਰ ਹੀ ਹੋਨੇ ਅ ਤੁਸੀਂ ਛੁੱਟੀਆਂ ਪਈ ਦੀਆਂ
ਹਾਂਜੀ ਛੁੱਟੀਆਂ ਪਈਆਂ ਨੇਆਂ ਮੈਂ ਘਰ ਹੀ ਆ
ਅੱਛਾ ਅ ਤੇ ਕੀ ਕਰਦੇ ਹੋ ਘਰ ਸਾਰਾ ਦਿਨ ਟਾਈਮ ਪਾਸ ਹੋ ਜਾਂਦਾ ਨਹੀਂ ਹੁੰਦਾ
ਬਸ ਹੋ ਹੀ ਜਾਂਦਾ ਘਰ ਟਾਈਮ ਪਾਸ ਸਾਰਾ ਦਿਨ ਫੋਨ ਆ ਚ ਨੀ ਚਲ ਜਾਂਦਾ ਹੈ ਜਾਂ ਐਵੇਂ ਹੀ ਲੇਟ ਲੇਟ ਨਿਕਲ ਜਾਂਦਾ ਹੈ
ਅੱਛਾ ਤੇ ਕੁਛ ਨਵਾਂ ਨਵਾਂ ਸਿੱਖਿਆ ਕਰੋ ਹਨ ਨਵਾਂ ਨਵਾਂ ਕੋਈ ਕੋਸ਼ਿਸ਼ ਕਰਿਆ ਕਰੋ ਕੁਛ ਨਵਾਂ ਬਨਾਣ ਦੀ ਕੁਛ ਦੇਖਿਆ ਕਰੋ ਕੁਝ ਕੁਕਿੰਗ ਦਾ ਕਰ ਲਿਆ ਕੁਛ ਹੋਰ ਕੁਛ ਸਿੱਖ ਲਿਆ ਅੱਛਾ ਮੈਂ ਤੁਹਾਨੂੰ ਮੈਂ ਨਾ ਤੁਹਾਨੂੰ ਇੱਕ ਦੋ ਚੀਜ਼ਾਂ ਦੱਸਣੀਆਂ ਉਹ ਮਤਲਬ ਕੀ ਹੈ ਵੀ ਸਿੰਪਲ ਤੇ ਖਾਣ ਵਿੱਚ ਵੀ ਸਵਾਦ ਲੱਗਦਾ ਹੈ ਤੇ ਇਹ ਹੈਲਦੀ ਦਾ ਹੈਲਦੀ ਵੀ ਹੁੰਦਾ ਸੁਵਾਦ ਦਾ ਸੁਵਾਦ ਵੀ ਹੁੰਦਾ ਏ ਉਹ ਬਣਾ ਕੇ ਦੇਖਣਾ ਤੁਸੀਂ
ਠੀਕ ਦੱਸ ਸ਼ਕ
ਹਾਂਜੀ ਤੁਸੀਂ ਉਹ ਕਦੀ ਬਣਾਏ ਨੇ ਕੇਕ ਮਤਲਬ ਕਿ ਕਿਤੇ ਕੇਕ ਅਸੀਂ ਬਣਾਉਂਦੇ ਹੀ ਹੁੰਦੇ ਹਾਂ ਜਿਵੇਂ ਬਜ਼ਾਰੋਂ ਜਿਹੜੇ ਕੇਕ ਮਿਲਦੇ ਆ ਬਰਡੇ ਕੇਕ ਹੁੰਦੇ ਆ ਜਿਵੇਂ ਕਰੀਮ ਵਾਲੇ ਕੇਕ
ਕੁਡਾ ਜੋ ਬੰਦਾ ਹੈ ਅਸੀਂ ਉਹ ਵਾਲੇ ਕੇਕ ਤੇ ਬਹੁਤ ਬਣਾਇ ਆ।
ਅੱਛਾ ਅੱਛਾ ਉਹ ਵਾਲੇ ਕੇਕ ਬਣਾਉਂਦੇ ਹੋ ਤੁਸੀਂ ਨਹੀਂ ਮੈਂ ਤੁਹਾਨੂੰ ਅੱਜ ਦੱਸਣੀ ਆ ਸੂਜੀ ਦਾ ਕੇਕ ਬਣਾਣਾ ਨਾ। ਪਰ ਇਹਵੇ ਕਿ ਇਹ ਕੇਕ ਜਿਹੜਾ ਜਿਵੇਂ ਸਾਨੂੰ ਬਜਾਰੋ ਮਿਲਦੇ ਨੀ ਆ ਦੂਜੇ ਫਰੂਟ ਕੇਕ ਬਣੇ ਹੋਏ ਹੁੰਦੇ ਜਿਹੜੇ ਮਿਲਦੇ ਐ ਮੈਂ-ਮੈਂ ਉਵੇਂ ਦਾ ਕੇਕ ਤਾਨੂੰ ਦੱਸਨੀ ਹਾਂ ਤੇ ਜਿਵੇਂ ਅਸੀਂ ਭਾਵੇਂ ਸਟ੍ਰੋਬੇਰੀ ਦਾ ਬਣਾ ਲੋ, ਮੈਂਗੋ ਦਾ ਬਣਾ ਲਓ ਤੁਸੀਂ ਆਪਣੇ ਅਕੋਰਡਿੰਗ ਜਦੋਂ ਤੁਹਾਨੂੰ ਫਲੇਵਰ ਜ਼ਿਆਦਾ ਅੱਛਾ ਲੱਗਦਾ ਤੁਸੀਂ ਉਹ ਫਰੂਟ ਦਾ ਕੇਕ ਬਨਾ ਸਕਦੇ ਹੋ ਜਿਵੇਂ ਮੈਂ ਤੇ ਕੀ ਕਰਨੀ ਆ ਜਿਵੇਂ ਅ ਸੂਜੀ ਲਿੱਤੀ ਆ ਇੱਕ ਕੋਲੀ ਸੂਜੀ ਸੂਜ਼ੀ ਲੈ ਲਈ ਤੇ ਮੈਂ ਉਹਨੂੰ ਨਾ ਦੁੱਧ ਚ ਭਿਓਂ ਕੇ ਰੱਖ ਦਿੰਨੀ ਆ।
ਅੱਛਾ।
ਸੂਜੀ ਨੂੰ ਦੁੱਧ ਚ ਪਿਉਂ ਕੇ ਰੱਖਤਾ ਫਿਰ ਉਹਦੇ ਵਿੱਚ ਥੋੜਾ ਜਿਹਾ ਬਟ ਬਟਰ ਬਟਰ ਪਾ ਲਿਆ' ਬਟਰ ਪਾ ਲਿਆ ਤੇ ਫਿਰ ਸਟ੍ਰੋਾਬੇਰੀ ਮਿਲਦੀ ਨਾ ਅ ਸਟੋਬੇਰੀ ਨੂੰ ਫਿਰ ਗਰਮ ਪਾਣੀ ਚ ਬੋਇਲ ਕੀਤਾ ਮਤਲਬ ਕਿਨੂੰ ਗਰਮ ਪਾਣੀ ਚੋਂ ਕੱਢਣਾ ਜ਼ਰੂਰਰੀ ਸੀ ਸਟ੍ਰੋਬੇਰੀ ਨੂੰ ਨਾ ਤੇ ਅਸੀਂ ਗਰਮ ਪਾਣੀ ਚੋਂ ਕੱਢਿਆ ਫੇਿਰ ਉਹਦੇ ਉੱਪਰੋਂ ਗ੍ਰੀਨ ਗ੍ਰੀਨ ਉਤਾਰ ਲੈਣੇ ਨੇ ਪਰ ਦੇਖੋ ਜਿਵੇਂ ਸਟ੍ਰੋਬੇਰੀ ਥੋੜ੍ਹੀ ਖੱਟੀ ਹੁੰਦੀ ਏ ਨਾ ਉਹ ਜਿਵੇਂ ਮਿੱਠਾਪਨ ਘੱਟ ਹੀ ਹੁੰਦਾ ਹੈ ਸਟ੍ਰੋਬੇਰੀ ਚ ਹਨਾ ਤੇ ਉਹ ਫਿਰ ਮਿੱਠਾ ਤੁਸੀਂ ਆਪਣੇ ਕੋਲੋਂ ਐਡ ਪਾਲ ਕਰਨਾ ਹੈ। ਤੁਸੀਂ ਭਾਵੇਂ ਆਇਲ ਚ ਜੈ ਓਹ ਭੋਰਾ ਗੁੜ ਪਾ ਸਕਦੇ ਹੋ ਮੈਲਟ ਕਰਕੇ ਜੇ ਤੁਸੀਂ ਗੁੜ ਨਹੀਂ ਪਾਣਾ ਚਾਂਦੇ ਸ਼ੱਕਰ ਪਾ ਸਕਦੇ ਹਾਂ ਸ਼ੱਕਰ ਪਾ ਲੋ ਖੰਡ ਆਪਣੀ ਮਰਜ਼ੀ ਹੈ ਖੰਡ ਪਾ ਲੋ ਨਹੀਂ ਤ ਬੂ ਬੂਰਾ। ਖੰਡ ਮਿਲਦੀ ਹੈ ਵਾਈਟ, ਤੁਸੀਂ ਉਹ ਪਾ ਸਕਦੇ ਹੋ। ਤੁਸੀਂ ਓਹ ਚ ਓਹ ਪਾਣੈ ਤੇ ਤੁਸੀਂ ਸਟ੍ਰੋਬੇਰੀ, ਸੂਜੀ ਤੇ ਖੰਡ ਜੋ ਵੀ ਪਾਣਾ ਉਹਨੂੰ ਇੱਕ ਜਾਰ ਵਿੱਚ ਮਿਕਸ ਕਰ ਲੈਣਾ।
ਠੀਕ ਐ।
ਠੀਕ ਏ ਜਿਵੇਂ ਅਸੀਂ ਮਿਕਸੀ ਚ ਉਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ। ਫਿਰ ਉਹਦਾ ਜਿਹੜਾ ਤੁਸੀਂ ਬੈਟਰ ਬਣਾਉਣਾ ਨਾ। ਜਾਂ ਨਾ ਜਿਆਦਾ ਗਾੜਾ ਹੋਏ, ਨਾ ਜਿਆਦਾ ਪਤਲਾ ਹੋਏ। ਤੁਸੀਂ ਉਝ ਫੈਂਟ ਉਹਦਾ ਉਹ ਬੈਟਰ ਬਣਾ ਦੇ।
ਤੇ ਫੇਰ ਤੁਸੀਂ ਇਹ ਨਾ ਮੈਂ ਤੁਹਾਨੂੰ ਜਿਹੜਾ ਕੇਕ ਦਸਦੀ ਪਿਆ, ਦੇਸੀ ਤਰੀਕੇ ਵਾਲਾ ਕੇਕ ਏ। ਇਹ ਖਾਣ ਚ ਸਵਾਦ ਲੱਗਦਾ ਹੈ, ਹਾਂਜੀ- ਹਾਂਜੀ ਮਤਲਬ ਕਿ ਐਵੇ ਕਿ ਜਦੋਂ ਕਦੀ ਭੁੱਖ ਲੱਗੀ। ਲਗੀ ਦੀ ਹੋਏ ਬੰਦਾ ਟੈਮ, ਪਾਸ ਨਾ ਹੁੰਦਾ ਹੋਏ। ਤੇ ਬੰਦਾ ਚਲੋ ਘਰ ਸਮਾਨ ਨੇ ਪਿਆ ਚਲੋ ਬੰਦਾ ਕਹਿੰਦਾ ਚਲੋ ਕੋਸ਼ਿਸ਼। ਕਰ ਲੈਨ ਹਾਂ ਥੋੜਾ ਜਿਹਾ ਬਣਾ ਹੀ ਲੈਂਦੇ ਹਾਂ।
ਹਾਂਜੀ- ਹਾਂਜੀ
ਹਾਂ। ਉਹਦੇ ਵਿੱਚ, ਤੇ ਫਿਰ ਉਹਨੂੰ ਤੁਸੀਂ ਫਿਰ ਜਦੋਂ। ਥੋੜੀ ਹੋ ਜਾਏਗੀ ਘੰਟਾ ਕੁ ਰੱਖ ਦੋ ਉਹਨੂੰ ਨਾ ਬੈਟਰ ਨੂੰ ਤੇ ਔ
ਹਾਂਜੀ- ਹਾਂਜੀ ਠੀਕ।
ਈਨੋ ਪਾਲੋ। ਈਨੋ ਨੂੰ ਪਾ ਕੇ ਫੇਰ ਪੰਜ ਕੁ ਮਿੰਟ ਉਹਨੂੰ ਹੋਰ ਰੱਖ ਦੋ। ਰੈਸਟ ਤੇ ਨੇ ਪੰਜ ਮਿੰਟ ਹੋ ਦਗਦੇ। ਫੇਰ ਜਿਵੇਂ ਤੁਹਾਡੇ ਘਰ ਕੋਈ ਸਾਂਚਾ ਹੈ ਠੀਕ ਹੈ ਨੀ ਕਿਉਂਕਿ ਕੇਕ ਦਾ ਵੀ ਸਾਂਝਾ ਵਿਖਰਾਉਂਦਾ ਏ। ਭਾਂਡੇ ਮਿਲਦੇ ਆ ਨਾ, ਉਹ ਹੈਗਾ ਠੀਕ ਹੈ ਨਹੀਂ ਤੇ ਡੂੰਮ ਗਏ ਤੇ ਹਰ ਕਿਸੇ ਦੇ ਘਰ ਹੁੰਦੇ ਹੀ ਨੇ।
ਹਾਂ ਸਾਡੇ ਕੋਲ, ਡਾਇਮੰਡ ਸ਼ੇਪ ਵਾਲਾ ਹੈਗਾ ਏ।
ਅੱਛਾ ਅੱਛਾ। ਹਾਂ ਤੇ ਬਸ ਫਿਰ ਠੀਕ ਹੈ। ਉਹਦੇ ਵਿੱਚ ਤੁਸੀਂ ਉਹ ਬਟਰ ਪੇਪਰ ਲਗਾ ਕੇ
ਹੂੰ।
ਘਿਓ ਲਗਾ ਕੇ ਤੁਸੀਂ ਉਹ ਬੈਟਰ ਉਹਦੇ ਵਿੱਚ ਪਾ ਕੇ ਓਨੂੰ ਸਟੀਮ ਕਰਾ ਲੈਣਾ।
ਠੀਕ ਹੈ।
ਉਹਨੂੰ ਅੱਛੇ ' ਸਟੀਮ ਕਰਾ ਲੈਣਾ ਕੋਈ ਪੰਦਰਾਂ ਤੋਂ, ਵੀਹ ਮਿੰਟ ਜਾਂ ਵੀਹ ਤੋਂ ਪੱਚੀ ਮਿੰਟ ਉਹਨੂੰ ਤੁਸੀਂ। ਸਟੀਮ ਕਰਾ ਲੈਣਾ ਹੈ। ਫਿਰ ਤੁਸੀਂ ਉਹਨੂੰ ਦੇਖਣਾ ਸਟੀਮ- ਸਟੀਮ ਕਰਾ ਕੇ। ਕਿ ਉਹ ਸਹੀ ਤਰ੍ਹਾਂ ਹੋਇਆ ਨਹੀਂ ਚੈੱਕ ਕਰ ਲੈਣਾ, ਫੇਰ ਉਹਨੂੰ ਤੁਸੀਂ। ਬਾਹਰ ਕੱਢਣਾ ਹੈ ਅਤੇ ਉਹਦੇਪ ਪਰ ਤੁਸੀਂ, ਜਿਵੇਂ ਅਹ ਘਰ ਜਿਵੇਂ ਡਰਾਈ ਫਰੂਟਸ ਹੁੰਦੇ ਨੇ ਜਾਂ ਸਟ੍ਰੋਬਰੀ ਦੇ ਛੋਟੇ-ਛੋਟੇ ਪੀਸ ਕਟ ਕਰ ਕੇਕ ਤੁਸੀਂ ਉਹ ਪੋਰੇ ਫਰ ਕਰ ਸਕਦੇ ਨੂੰ ਲਗਾ ਲਓ ਆ। ਡਰਾਈ ਫਰੂਟ ਚ ਬਦਾਮ, ਕਾਜੂ, ਕਿਸ਼ਮਿਸ਼। ਇਹ ਸਾਰਾ ਗਿਆ, ਜਿਵੇਂ ਟੂਟੀ ਫਰੂਟੀ ਮਿਲਦੀ ਹੈ।
ਰੂਟੀ ਫਰੂਟੀ ਮਿਲਦੀ, ਸਹੀ।
ਤੁਸੀਂ ਉਹ ਲਗਾ ਕੇ ਉਹਨੂੰ ਅਲੱਗ-ਅਲੱਗ ਥੋ ਛੋਟੀ-ਛੋਟੀ ਸ਼ੇਪਸ ਵਿੱਚ ਉਹਨੂੰ ਕੱਟ ਕਰ ਸਕਦੇ ਹੋ, ਐਵੇਂ ਦਾ ਕੇਕ। ਐਂਜੀ ਜਿਵੇਂ ਅਸੀਂ ਸਟ੍ਰੋਬਰੀ ਦਾ ਕੇਕ ਬਣਾਇਆ, ਤੇ ਇਹਦੇ ਉੱਪਰ ਨਾ ਕੋਈ ਕਰੀਮ, ਕਰੂਮ ਨੀ ਲਗਾਣੀ ਅਸੀਂ। ਜੀ, ਇਹ ਸਿੰਪਲ ਜਿਵੇਂ ਚਾ ਨਾਲ ਨਾਸਤੇ ਯਾ ਐਜੀ ਤੁਸੀਂ ਖਾਓ ਤੇ ਬਹੁਤ ਸਵਾਦ ਲੱਗਦਾ ਹੈ। ਇੱਕ ਸਿੰਪਲ ਘਰ ਦਾ। ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਉਹ ਬਣਾ ਲਓ, ਮੈਂਗੋ ਦਾ ਵੀ ਐਂਜਹੀ ਬਣਾਉਣਾ ਹੈ। ਮੈਂਗੋ ਦਾ ਵੀ ਤੁਸੀਂ ਐਨ ਜੀ ਕਰ ਤੇਊ, ਮੈਂਗੋ ਜਿਵੇਂ ਅਸੀਂ ਸਟ੍ਰੋਬੇਰੀ ਦਾ ਕੀਤਾ। ਤੇ ਸਟ੍ਰੋਬੇਰੀ ਦੀ ਜਗ੍ਹਾ ਤੁਸੀਂ ਅ ਮੈਂਗੋ ਅੱਛੀ ਤਰ੍ਹਾਂ ਕਰਕੇ ਰੱਖ। ਪੀ ਲੋਕ ਆ ਕੇ ਉਹਨੂੰ ਕੱਢ ਲੈਣਾ ਹੈ। ਤੇ ਸੂਜੀ ਚ, ਮੈਂਗੋ ਮਿਕਸ ਕਰਕੇ ਦੁੱਧ ਮਿਕਸ ਕਰਕੇ ਤੁਸੀ ਉਹਨੂੰ ਰੱਖਣਾ ਹੈ ਅਤੇ ਫਿਰ ਉਵੇਂ ਈਨੋ ਪਾਣੀ ਏ ਜਿਵੇਂ ਤੁਸੀਂ ਸੇਮ ਪ੍ਰੋਸੀਜਰ ਏ। ਬਸ ਤੁਸੀਂ ਉਹਦੀ ਜਗ੍ਹਾ ਪਰ ਇਹਦੇ ਵਿੱਚ ਪਤਾ ਕੀ ਕਰਨਾ ਹੈ। ਐਸੀ ਮੈਂਗੋ ਦੇ ਕੇਕ ਵਿੱਚ ਕੀ ਕਰਨਾ ਹੈ! ਅਸੀਂ ਡਰਾਈ ਫਰੂਟ ਨਾਲ ਲਗਾ ਕੇ ਮੈਂਗੋ ਦੇ ਹੀ ਛੋਟੇ-ਛੋਟੇ ਪੀਸ ਕਟ ਕਰਕੇ ਤੇ ਉਪਰ ਲਗਾ ਸਕਦੇ ਹਾਂ। ਜਾਂ ਅਸੀਂ ਮੈਂਗੋ ਦੀ ਅਲੱਗ ਤੋਂ ਕਰੀਮ ਬਣਾ ਸਕਦੇ ਹਾਂ
ਅੱਛਾ
ਮੈਂਗੋ ਦੀ ਹੁਣ ਕ੍ਰੀਮ ਥੋੜ੍ਹੀ ਮਲਾਈ ਲਵੋ। ਠੀਕ ਹੈ ਹੁਣ ਥੋੜ੍ਹਾ ਉਹ ਗ੍ਰੈਂਡ ਕਰੋ। ਜਿਵੇਂ ਕਰੀਮ ਹੋ ਜਾਵੇਗੀ। ਥੋੜ੍ਹਾ ਜਿਹਾ ਦੁੱਧ ਮਿਕਸ ਕਰੋ। ਠੀਕ ਹੈ ਨਾ ਥੋੜਾ ਉਹ ਉਹ ਦੀ ਥੋੜ੍ਹੀ ਕਰੀਮ ਬਣਾ ਕੇ ਨਾ ਮੈਂਗੋ ਦੀ ਹੀ ਉਹੀ ਕਰੀਮ ਅਸੀਂ ਇਹਦੇ ਉੱਪਰ ਲਗਾ ਸਕਦੇ ਹਾਂ ਥੋਣੀ ਮੈਲਟ ਤੇ ਕਰਕੇ ਨਾ, ਤੇ ਤੁਸੀਂ ਇਹ ਮਤਲਬ ਬਣਾ ਕੇ ਦੇਖਨਾ, ਇਹਨਾਂ ਨੂੰ ਹੋਰ ਵੀ ਟੇਸਟ ਆਉਂਦਾ ਹੈ ਉਦਾਂ।
ਅੱਛਾ। ਅੱਛਾ
ਹਾਂ ਜਿਵੇਂ ਅਸੀਂ ਸਟੋਬੇਰੀ ਵਾਲੇ ਕੇਕ ਦੇ, ਉੱਪਰ ਤੇ ਅਸੀਂ ਕਰੀਮ ਨੀ ਲਗਾਈ! ਉਹਦੇ ਉਪਰ ਅਸੀਂ ਡਰਾਈ ਫਰੂਟ ਇਸਤੇਮਾਲ ਕਰ ਸਕਦੇ ਹਾਂ ਪਰ ਅਗਰ ਅਸੀਂ ਮੈਂਗੋ ਦਾ ਬਣਾਵਾਂਗੇ ਤਾਂ ਸਾਡੇ ਕੋਲ ਮੈਂਗੋ ਦੀ ਕਰੀਮ ਬਣ ਸਕਦੀ ਹੈ। ਕਿਉਂਕਿ ਉਹ ਦੇਖੋ ਉਹ ਤੇ ਅੱਗੇ ਕਰੀਮੀ-ਕਰੀਮੀ ਹੁੰਦਾ ਤੇ, ਉਹ ਨਾ ਕਰੀਮ ਸਾਡੀ ਅੱਛੇ ਜਿਹੇ ਬਣ ਸਕਦੀ ਹੈ! ਤੁਸੀਂ ਉਹ ਬਣਾ ਕੇ ਦੇਖਣਾ
ਠੀਕ ਜੀ
ਹਣ ਹੁਣ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੀਆਂ ਨੇ ਹੁਣ ਇਹ ਦੋ ਚੀਜ਼ਾਂ ਬਣਾ ਕੇ ਫਿਰ ਤੁਸੀਂ ਮੈਨੂੰ ਦੱਸਣਾ ਕਿ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਸਵਾਦ ਲੱਗੀ ਕਿਹੜੀ ਤੁਸੀਂ ਬਣਾਈ ਸੀ ਹਾਂਜੀ ਤੇ ਦੇਖ ਨਾ ਟਰਾਈ ਕਰਕੇ ਫਿਰ ਮੈਨੂੰ ਵੀ ਦੱਸਣਾ ਕਿ ਜੋ ਸਿੱਖ
ਮੈਂ ਘਰ ਬੋਰ ਹੀ ਹੁੰਦੀ ਆ ਤੇ ਇਹੀ ਕੇਕ ਬਣਾ ਕੇ ਵੇਖ ਨਿਕਲਾਂਗੇ ਵੈਸੇ ਵੀ ਗਰਮੀਆਂ ਦਾ ਹੀ ਮੌਸਮ ਏ ਅੰਬ ਤੇ ਐਵੇਂ ਘਰ ਪਏ ਹੀ ਰਹਿੰਦੇ ਆ
ਹਾਂਜੀ ਹਾਂਜੀ
ਮੈਂ ਬਣਾ ਕੇ ਵੇਖਾਂਗੀ ਫਿਰ
ਹਾਂ
ਵੈਸੇ ਮੈਂ, ਵੇਖਿਆ ਤੁਹਾਨੂੰ ਬਹੁਤ ਕੁਛ ਵੈਸੇ ਮੈਂ ਦੇਖਿਆ ਤੁਹਾਨੂੰ ਬਹੁਤ ਕੁੱਛ ਬਣਾਉਣਾ ਆਉਂਦਾ ਹੈਏ। ਤੁਸੀਂ ਬੜੀ ਤਰ੍ਹਾਂ-ਤਰ੍ਹਾਂ ਦੀ ਚੀਜ਼ਾਂ ਬਣਾਉਂਦੇ ਹੋ!
ਹਾਂਜੀ-ਹਾਂਜੀ ਸ਼ੌਕ ਹੈ ਨਾ ਇੱਕ ਅਲੱਗ ਸ਼ੌਕ ਹੁੰਦਾ ਹ ਤਾਂ ਕਰਕੇ ਟਾਈਮ ਮਿਲਣਾ ਮੈਂ ਜੋ ਚੀਜ਼ ਦੇਖਣੀ ਆ ਨਾ ਮੇਰਾ ਮਨ ਕਰਦਾ ਕਿ ਨਹੀਂ ਮੈਂ ਇਹਨੂੰ ਪਹਿਲੇ ਦੇਖ ਅੱਖਾਂ ਬਣਾ ਕੇ ਦੇਖਣੀ ਆ ਟਰਾਈ ਕਰਨੀ ਆ ਕਿਵੇਂ ਇਹਦੀ ਬਣਦੀ ਕੋਈ ਵੀ ਮੇ ਦੀ ਨਾਲ ਫਿਰ ਉਹ ਸ਼ੌਕ ਹੁੰਦਾ ਫਿਰ ਉਹ ਫਿਰ ਬਣ ਵੀ ਜਾਂਦੀ ਅੱਛੀ ਬਣਦੀ ਹੈ
ਬੱਚੀ ਬਣਦੀ ਹੂ ਤਾਂ ਹੀ ਫਿਰ ਬੰਦਾ ਅੱਗੇ ਦੱਸਦਾ ਹੈ ਨਾ ਅਗਰ ਅੱਛੀ ਬਣਦੀ ਹੈਏ ਤਾਂ ਹੀ ਹੁਣ ਤੁਸੀਂ ਮੈਨੂੰ ਦੱਸਿਆ ਤੁਹਾਡੇ ਕੋਲ ਅੱਛੀ ਬਣੀ ਹੋਏਗੀ ਸਵਾਦ ਹੋਏਗੀ ਤਾਂ ਹੀ ਤੁਸੀਂ ਮੈਨੂੰ ਰਿਕਮੈਂਡ ਕਰ ਰਹੇ ਹੋ ਨਾ ਕਿ ਇਹ ਵਾਲੀ ਬਣਾਉਣਾ ਵਧੀਆ ਬਨੇਗੀ
ਹਾਂ ਮੈਂ ਤੇ ਪਤਾ ਕੀ ਕਰਨੀ ਆ ਕਿ ਦੇਖੋ ਨਾ ਮੈਨੂੰ ਬਾਜ਼ਾਰ ਤੋਂ ਚੀਜ਼ਾਂ ਲਿਆਉਣਾ ਬੱਚਿਆਂ ਨੂੰ ਖਵਾਉਣਾ ਕੁੱਛ ਜ਼ਿਆਦਾ ਪਸੰਦ ਨਹੀਂ ਹੈ ਤੇ ਮੈਂ ਖੁਦ ਹੀ ਘਰ ਮਿਹਨਤ ਕਰਨੀ ਆ ਮਿਹਨਤ ਕਰ ਕਰਕੇ ਨਾ ਫਿਰ ਮੈਂ ਕਹਿੰਦੀ ਹਾਂ ਚਲੋ ਕੋਈ ਨਹੀਂ ਬੱਚਿਆਂ ਪਿੱਛੇ ਅਲੱਗ ਅਲੱਗ ਫਿਰ ਚੀਜ਼ ਥੋੜਾ ਜਿਹਾ ਹੁੰਦਾ ਕਿ ਚਲੋ ਆਪਣਾ ਵੀ ਆਪਣੀ ਵੀ ਜਾਣਕਾਰੀ ਵੱਧ ਜਾਂਦੀ ਹੈ ਆਪਣਾ ਵੀ ਹੁਨਰ ਵੱਧਦਾ ਏ ਕੋਈ ਨਵੀਂ ਨਵੀਂ ਚੀਜ਼ਾਂ ਬਣਾਉਣ ਦਾ
ਬਿਲਕੁਲ ਸਹੀ ਕਹਿ ਰਹੇ ਹੋ
ਇਸ ਕਰਕੇ ਮੈਂ ਨਾ ਨਵੀਂ ਨਵੀਂ ਕੋਸ਼ਿਸ਼ ਕਰਦੀ ਰਹੀਾ ਨਵੀਂ ਨਵੀਂ ਚੀਜ਼ਾਂ ਸਿੱਖ ਰ ਕੇ ਨਾ ਤੇ ਮੈਂ ਬਣਾਉਂਦੀ ਰਹਦੀ ਹਾਂ ਤਾਂ ਹੀ ਮੈਂ ਤੁਹਾਨੂੰ ਵੀ ਕਹਿੰਦੀ ਹਾਂ ਕਿ ਬੋਰ ਹੁੰਦੇ ਆ ਕੁਛ ਹੁੰਦਾ ਬੰਦਾ ਘਰ ਹੀ ਕੋਈ ਚੀਜ਼ ਬਣਾ ਕੇ ਦੇਖ ਲਵੇ ਬਣਾ ਹੀ ਸਕਦਾ ਹੈ ਬਣਾਉਂਦੇ ਤੁਸੀਂ ਕਾਫੀ ਕੁਛ ਹੋ ਮੈਂ ਸੁਣਿਆ ਹੋਇਆ ਤੁਸੀਂ ਬਹੁਤ ਕੁਛ ਅੱਛੀ ਅੱਛੀ ਚੀਜ਼ਾਂ ਬਣਾਉਂਦੇ ਹੁੰਦੇ ਹੋ
ਹਾਂ ਕਦੀ ਕ ਵਾਰ ਬਣਾ ਹੀ ਲੈਂਦੇ ਹਾਂ
ਹਾਂ ਕਿਉਂਕਿ ਮੈਂ ਕੋਈ ਆਈ ਸੀ ਨਾ ਤੁਹਾਡੇ ਘਰ ਤੁਸੀਂ ਵੀ ਮੈਨੂੰ ਕੁਛ ਬਣਾ ਕੇ ਖਵਾਇਆ ਸੀ ਤੁਹਾਡੇ ਤੇ ਪਤਾ ਕੈਣੀ ਉਹ ਦਾਲ ਜੀ ਕੋਈ ਹੁੰਦੀ ਮਸ਼ਹੂਰ ਜੀ ਕੋਈ ਉਹ ਖਵਾਈ ਸੀ ਬਣਾ ਕੇ ਤੇ ਮੈਂ ਖਾਧੀ ਸੀ ਸਵਾਦ ਸੀ ਬੜੀ ਉਹਦੀ ਤੇ ਮੈਂ ਮੈਂ ਵੀ ਉਹ ਮੈਂ ਸੋਚਿਆ ਸੀ ਮੈਂ ਕਿਹਾ ਚਲੋ ਮੈਂ ਤੁਹਾਡੇ ਘਰ ਜਾ ਕੇ ਤੇ ਉੱਥੇ ਹੀ ਬਣਾਉਣੀ ਸੀ ਤੇ ਖਾ ਨਾਲ ਨਾਲ ਦੇਖਾਂਗੀ ਕਿ ਇਵੇਂ ਬਣਾਉਂਦੇ ਨੇ
ਹਾਂਜੀ ਹਾਂਜੀ ਆ ਨਾ ਫਿਰ ਤੁਸੀਂ ਮੇਰੇ ਘਰ ਮੈਂ ਤੁਹਾਨੂੰ ਦੱਸਾਂਗੀ ਜ਼ਰੂਰ
ਹਾਂ ਹਾਂ ਹਾਂ ਮੈਂ ਨਾ ਉੱਥੇ ਆ ਕੀ ਸਿੱਖਾਂਗੀ ਅਹ ਦੇਖਾਂਗੀ ਨਾ ਨਾਲ ਕਿਵੇਂ ਕਿੰਨਾ ਬਣਾਉਂਦੇ ਆ
ਹਾਂਜੀ।
ਉਹ ਹਾਂਜੀ ਹਾਂਜੀ, ਹਾਂਜੀ, ਉਹ ਫੇਰ ਕਦੀ ਲਗਾਣਾ ਚੱਕਰ ਘਰ ਵੀ। ਆਦੇ ਈ ਨੀ ਹੋ ਅੱਜ ਕੱਲ ਤੁਸੀ?
ਹਾਂ, ਉਹੀ ਟਾਈਮ ਹੀ ਨਹੀਂ ਮਿਲ ਪਾਉਂਦਾ ਕੀ ਕਰਾ ਹਜੇ, ਮੇਰੀਆਂ ਛੁੱਟੀਆਂ ਚੱਲ ਰਹੀਆਂ, ਪਰ ਫਿਰ ਵੀ ਟਾਈਮ ਨੀ ਮਿਲ ਪਾਉਂਦਾ।
ਹਾਂ, ਕੋਈ ਨਹੀਂ ਟਾਈਮ 'ਤੇ ਕੱਢਣਾ ਪੈਂਦਾ। ਆ ਨਾ ਫਿਰ, ਹਾਂਜੀ ਠੀਕ ਠੀਕ ਐ। ਚ, ਹਾਂਜੀ ਠੀਕ, ਸਤਿ ਸ਼੍ਰੀ ਅਕਾਲ ਜੀ।
ਮੰਮਾ ਤੇ ਪਤਾ